ਹੈਲੋ, ਸਤਿ ਸ਼੍ਰੀ ਅਕਾਲ ਜੀ।
ਹੋਰ ਕੀ ਕਰ ਰਹੇ ਹੋ?
ਬਸ ਜੀ ਹਲੇ ਚਾਹ ਪਾਣੀ ਚੱਲਦਾ ਪਿਆ।
ਰੀਲਿਏਟ ਏ।
ਹਾਂਜੀ, ਸੰਡੇ ਐ ਨਾ ਸਾਰੇ ਲੇਟ ਹੀ ਉੱਠਦੇ। ਹੈਸਬੈਂਡ ਦੀ ਵੀ ਛੁੱਟੀ ਅੱਜ। ਹਾਂਜੀ। ਹੋਰ ਤੁਸੀਂ ਦੱਸੋ ਘਰ ਪਰਿਵਾਰ ਸਭ ਠੀਕ।
ਹਾਂਜੀ, ਵਧੀਆ ਵਧੀਆ ਆਪ ਦੱਸੋ ਆਪ ਕੇ ਸਭ ਠੀਕ ਘਰ ਪਰਿਵਾਰ।
ਹਾਂਜੀ, ਸਭ ਠੀਕ ਹੈ।
ਅੱਜ ਸਪੈਸ਼ਲ ਸੰਡੇ ਆ ਸਭ ਦੀ ਛੁੱਟੀ ਐ।
ਹਾਂਜੀ।
ਕੀ ਬਨਾਣਾ ਜਿੱਦ ਕਰ ਰਿਹਾ ਸੋਚਿਆ ਕੁਛ ਬਨਾਣ ਦਾ ਸਪੈਸ਼ਲ ਲਈ
ਹਲੇ ਤਾਂ ਨੀ ਸੋਚਿਆ ਕੁਛ ਹਲੇ ਚਾਹ ਪਾਣੀ ਚੱਲਦਾ ਪਿਆ। ਬਾਕੀ ਸੋਚਦੇ ਆਂ ਥੋੜ੍ਹੀ ਦੇਰ ਤੱਕ ਕੀ ਬਣਾਵਾ।
ਸਾਰਿਆਂ ਕੋਲੋ ਪੁੱਛਣਾ ਪੈਂਦਾ ਕਿੰਨੇ ਕੀ ਖਾਣਾ ਕੀਨੇ ਕੀ।
ਹਾਂਜੀ ਪੁੱਛਣਾ ਪੈਣਾ ਕਿੰਨੇ ਕੀ ਖਾਣਾ।
ਐਹੀ ਹੁੰਦਾ ਅੱਜ ਮਿਕਸ ਵੈਜ ਬਣਾਉਣ ਲੱਗੇ ਬਸ ਮਿਕਸ ਵੈਜ ਕੱਟਤੀ ਐ ਬਸ ਤੜਕਾ ਲਗਾਣਾ ਆ।
ਅੱਛਾ ਜੀ, ਮਿਕਸ ਵੈਜ ਤੁਸੀਂ ਕਿਵੇਂ ਬਣਾਉਂਦੇ ਹੋ?
ਹਾਂ ਮੈਨੂੰ ਹਾਂਜੀ ਮੈਨੂੰ ਤੇਲ ਦਸੀ ਸੀ ਕਿੰਨੀ ਕ ਪਾ ਦੇਣੀ ਵਿੱਚ ਤੁਸੀ ਫਰਾਈ ਵਗੈਰਾ ਕਰਕੇ ਤੇ ਮੈਂ ਓਦਾਂ ਹੀ ਬਣਾਉਣੀ ਸੋਚੀ ਆ ਅੱਜ।
ਅੱਛਾ ਹੁੰ, ਠੀਕ ਹੈ।
ਹਮ
ਉਹ ਵੀ ਜਦੋਂ ਉਹਨਾਂ ਨੇ ਖਾਣੀ ਹੁੰਦੀ ਮਿਕਸ ਵੈਜ ਆਪੇ ਬਣਾਉਂਦੇ ਫਰਾਈ ਕਰਕੇ।
ਹਮ
ਨੇ ਨੇ ਨਹੀ ਮੈਂ ਵੈਸੇ ਤਾਂ ਮਿਕਸ ਤੜਕਾ ਲਾ ਕੇ ਬਿਨਾਂ ਫਰਾਈ ਕੀਤੇ ਪਰ ਮੈਨੂੰ ਦੱਸੀ ਭਾਜੀ ਨੇ ਕਿ ਪਹਿਲਾਂ ਫਰਾਈ ਕਰੋ ਬਹੁਤ ਟੇਸਟੀ ਬਣਦੀ ਐ।
ਹਾਂਜੀ, ਬੜੀ ਟੇਸਟੀ ਬਣੀ ਸੀ ਇਨ ਆਪ ਹੀ ਬਣਾਈ ਸੀ ਇਹਨਾਂ ਨੇ।
ਇੱਕ ਵਾਰੀ ਮੈਂ ਬਣਾਈ ਵੋ ਸਭ ਨੂੰ ਅੱਛੀ ਲਗੀ ਫੇਰ ਡੈਡੀ ਲੇ ਆਏ ਕਹਿੰਦੇ ਦੁਬਾਰਾ ਬਣਾ ਮਿਕਸ ਫੇਰ ਮੈਂ ਕਿਹਾ ਠੀਕ ਆ ਲਿਆਓ ਮੈਂ ਕੱਟ ਕੇ ਬਣਾਉਂਦੀ ਦੁਬਾਰਾ
ਅੱਛਾ
ਹਾਂ ਕੱਤੀਆਂ ਹੋਣ ਤਾਂ ਧੋਣੀ ਹੈ ਤੇ ਪਲ ਫਰਾਈ ਵਗੈਰਾ ਕਰਨੀ ਹੈ ਤੇ ਫੇਰ ਤੜਕਾ ਲਗਾਉਣਾ ਹੈ
ਹਾਂਜੀ ਫਰਾਈ ਕਰਕੇ ਹਾਂ
ਵ ਹੋਗੀਆਂ
ਤਾਡਾ ਚਾਹ ਪਾਣੀ ਹੋ ਗਿਆ
ਨਾਸ਼ਤਾ ਵੀ ਹੋ ਗਿਆ ਸਵੇਰ ਦਾ
ਅੱਛਾ ਚਲੋ ਵਧੀਆ ਹੈ ਹ ਨਾਸ਼ਤਾ ਤਾਂ ਫ੍ਰਰੀ ਹੋ ਗ ਕਰੋ ਲੰਚ ਦੀ ਤਿਆਰੀ
ਸ ਦੁਕਾਨਾਂ ਨੇ ਮੂੰ ਦੁਕਾਨਾਂ ਤੇ ਕਿਹੜਾ ਖਣ ਲ ਹੁੰਦੀ ਮੇਰੇ ਹਸਬੈਂਡ ਨੇ ਤੇ ਮੇਰੇ ਪਾਪਾ ਨੇ ਤਾਂ ਕਰਕੇ ਉਹ ਫੇਰ ਸਵੇਰੇ ਨੌ ਵਜੇ ਤੱਕ ਦੁਕਾਨ ਤੇ ਆਪਣੀ ਪਹੁੰਚ ਜਾਂਦੇ
ਹਾਂਜੀ ਹਾਂਜੀ ਹੁੰ
ਆਉਂਦੇ ਦੋ ਵਜੇ ਆਉਣਗੇ ਲੰਚ ਕਰਨ
ਠੀਕ ਹੈ ਹਮ
ਲਿਟੀ ਚੋਖਾ ਖਾਣਗੇ ਫੇਰ ਨਜ਼ਰ ਆਉਣਗੇ ਬੋ
ਹਾਂਜੀ
ਹਾਂਜੀ ਆ ਉਧਨੂੰ ਫਰ ਕ ਜਾ ਆ
ਮੌਸਮ ਦੋ ਦਿਨ ਤੋਂ ਸਹੀ ਐ ਠੀਕ ਹੈ ਇੰਨੀ ਜ਼ਿਆਦਾ ਗਰਮੀ ਨਹੀਂ ਹੈਗੀ ਬਾਰਿਸ਼ ਪਈ ਸੀ ਨਾ ਇੱਧਰ
ਹਾਂਜੀ ਹਾਂਜੀ
ਹਾਂ ਦੋ ਦਿਨ ਤੋਂ ਸਈ ਕੱਲ ਵੀ ਸਈ ਸੀ ਮੌਸਮ
ਕਲ ਗਰਮੀ ਹੋ ਗਈ ਦੁਪਹਿਰੇ ਧੁੱਪ ਹੋਵੇ ਨਾ ਫੇਰ ਪੱਕੇ ਦੀ ਹਵਾ ਵੀ ਗਰਮ ਲੱਗਦੀਆਂ ਨੇ
ਅੱਛਾ ਹਾਂਜੀ
ਕਈ ਵਾਰੀ ਮੈਨੂੰ ਮੌਸਮ ਠੀਕ ਪਹਿਰ ਹੁਣੇ ਵੀ ਧੁੱਪ ਹੈ ਗਈ ਹੈ ਪਰ ਹੁਣ ਦੁਪਹਿਰ ਦਾ ਟਾਈਮ ਆ ਨਾ ਪੱਖੇ ਦੀ ਹਵਾਂ ਵੀ ਗਰਮ ਲੱਗਣੀ ਫੇਰ ਅਸੀਂ ਬੰਦ ਕਰਨੇ ਪੱਖੇ ਕੇਸੀ ਲਾਣੇ ਕੂਲਰ ਲਾਣੇ
ਅੱਛਾ
ਇਹ ਨਾ ਰੂਮ ਤੇ ਨਾ ਸਾਈਡ ਛੱਤ ਤੇ ਧੁੱਪ ਪੈਂਦੀ ਤੇ ਪੱਖੀ ਦੀ ਹਵਾ ਵੀ ਗਰਮ ਹੋ ਜਾਂਦੀ ਐ।
ਹਾਂਜੀ, ਉੱਪਰ ਤਾਂ ਹੁੰਦੀ ਗਰਮੀ ਜ਼ਿਆਦਾ ਈ ਐ। ਧੁੱਪ ਪੈਂਦੀ ਨਾ ਸਾਰੇ ਹੂੰ,
ਧੁੱਪ ਪੈਂਦੀ ਐ ਛੱਤ ਤੇ ਧੁੱਪ ਪੈਂਦੀ ਐ। ਆ ਕਰ ਪੂਰਾ ਰੂਮ ਬੰਦ ਕਰ ਦਿੰਦੀ।
ਨਾਨਕੇ ਨੂੰਨਕੇ ਜਾਣਾ ਬਣਾਣਾ ਹੁੰਦਾ ਪਲੈਨ ਵਗੈਰਾ ਘੁੰਮਣ ਜਾਣ ਦਾ ਗਰਮੀਆਂ
ਅੱਛਾ।
ਸਾਹਿਬ ਜਾਈਏ ਹਜ਼ੂਰ ਸਾਹਿਬ ਦੇਖੀਏ ਪਲਾਨ ਬਨਾਈਏ ਪਰ ਕਹਿੰਦੇ ਹਜ਼ੂਰ ਸਾਹਿਬ ਦੀ ਦੀਵਾਲ ਚ ਆਈਏ ਦੀਵਾਲੀ ਵਾਲੇ, ਤਾਂ ਇਹ ਨਾ ਬੜੀ ਰੌਣਕ ਹੁੰਦੀ ਆ।
ਅੱਛਾ ਜੀ।
ਹਾਂਜੀ ਦੀਵਾਲੀ ਵੇਲੇ ਦੇਖਾਂਗੇ ਦੇਖਦੇ ਅੰਬਰਸਰ ਦਾ ਪਲਾਨ ਬਣਾਨੇ ਆ ਦੋ ਦਿਨ ਘੁੰਮ ਕੇ ਆਜਾਂਗੇ ਦਰਬਾਰ ਸਾਹਿਬ।
ਅੱਛਾ। ਹਾਂਜੀ, ਜਾਣਾ ਚਾਹੀਦਾ ਜੀ ਕਿਤੇ ਨਾ ਕਿਤੇ। ਘੁੰਮਣਾ ਚਾਹੀਦਾ ਛੁੱਟੀਆਂ 'ਚ।
ਬਿਲਕੁਲ ਬਿਲਕੁਲ।
ਹਾਂਜੀ।
ਦਰਵਾਰ ਸਾਬ ਦਾ ਪਲੈਨ ਬਣਾਈ ਆਂ, ਤੇ ਫਿਰ ਮੈਂ ਕਿੱਦਰ ਦਾ ਪਲੈਨ ਵੇ। ਬਣਾਇਆ ਪਲੈਨ ਨੀ ਕਿਧਰੇ ਤੁਸੀਂ ਬਣਾਇਆ ਪਲੈਨ ਨੀ ਕਿਧਰੇ ਦਾ।
ਨਈ ਜੀ ਨਈ, ਹਲੇ ਨੀ ਬਣਿਆ ਪਲੈਨ ਕਿਤੇ ਜਾਣ ਦਾ। ਬੱਚੇ ਜਾਂਦੇ ਈ ਨੀ ਨਿਕਲਦੇ ਈ ਨੀ ਬਾਹਰ।
ਕੱਲ ਪਰਸੋਂ ਮੌਸਮ ਸਹੀ ਸੀ ਥੋੜਾ ਉਦੋਂ ਕਹਿ ਰੇ ਸੀ ਮੰਮੀ ਚੱਲੀਏ ਕਿਤੇ। ਇਹਦੇ ਪਾਪਾ ਦੀ ਛੁੱਟੀ ਨੀ ਸੀ ਗੀ ਮੈਂ ਕੱਲੀ ਜਾਂਦੀ ਨੀ ਕਿਤੇ ਬਾਹਰ ਨੂੰ। ਬੱਚਿਆਂ ਨੂੰ ਲੇ ਕੇ ਅਸੀਂ ਤਾਂ ਨੀ ਗਏ।
ਹਾਂਜੀ ਹਾਂਜੀ, ਕਈ ਨੀ ਜਾਂਦੇ ਤੋਂ ਹੁੰਦਾ। ਚਲਿਆ ਬਾਹਰ ਜਾਣ ਦਾ ਪਰ ਮੈਂ ਚਲੀ ਜਾਨੀ ਆ ਕੇ ਮੇਰੇ ਹਸਬੈਂਡ ਦੁਕਾਨ ਤੇ ਰਹਿੰਦੇ ਐ। ਤੇ। ਪਹਿਲਾਂ ਮੈਂ ਵੀ ਨੀ ਸੀ ਜਾਂਦੀ ਹੁਣ ਮੈਨੂੰ ਜਾਣਾ ਪੈਂਦਾ ਕੁੜੀ ਨੂੰ ਛੱਡਣ ਟਿਊਸ਼ਨ ਛੱਡਣ।
ਹੂੰ ਹੂੰ, ਹਾਂਜੀ।
ਮੈਂ ਬਾਜ਼ਾਰ ਵੀ ਹੋਈ ਆਨੀ ਆ ਕੱਲੀ।
ਅੱਛਾ। ਮੈਂ ਬਾਜ਼ਾਰ ਵੀ ਨੀ ਜਾਂਦੀ ਕੱਲੀ ਮੈਥੋਂ ਜਾ ਨੀ ਹੁੰਦਾ ਕੱਲੀ। ਜਿੱਦਾਂ।
ਨਹੀਂ -ਨਹੀਂ ਮਤਲਬ ਕੁੜੀ ਨੂੰ ਸਕੂਲ ਛੱਡੀਆ, ਸਵੇਰੇ ਅੱਠ ਵਜੇ ਆਪਣੇ ਦਸ ਵਜੇ ਤਕ ਕੰਮ ਨਿਪਟਾਇਆ। ਤੇ ਇੱਕ ਦੋ ਘੰਟੇ ਬਾਜ਼ਾਰ ਲਾਇਆ ਦਸ ਵਜੇ ਤੋਂ ਬਾਅਦ ਇਕ ਵਜੇ ਕੁੜੀ ਲਿਆਂਦੇ ਆਏ ਬਾਜ਼ਾਰੋਂ ਆਂਦੀ ਵਾਰੀ। ਰਾਹ ਚ ਈ ਪੈਂਦਾ ਨਾ ਤੂਤ ਦਾ।
ਠੀਕ ਐ।
ਸਟੇਟਨਰ ਕਰ ਲਈਦਾ ਏ।
ਹਾਂਜੀ ਹਾਂਜੀ। ਚਲੋ ਨਿਕਲਣਾ ਚਾਹੀਦਾ ਬਾਹਰ ਹਾਂਜੀ।
ਬਿਲਕੁਲ ਬਿਲਕੁਲ ਮੇਰੀ ਮੰਮੀ ਸਾਸੂ ਮਾਂ ਨਿਕਲਦੀ ਨੀ ਓ ਬਹੁਤ ਐਡਿਡ ਉਹ ਸਿਰਫ ਆਪਣਾ ਇੱਕ ਕਾਲਰ ਬਥੇਰਾ ਏ ਆ ਤੇ ਫਿਰ ਫਿਰ ਪੱਤਾ ਹੁਣ ਆਪਾਂ ਨੂੰ ਟੈਨੀ ਜਿਆਦਾ ਤਾ ਹੈ ਹੀ ਹੈ।
ਹੈ ਹੀ ਹੈ ਨਹੀਂ ਜਿਆਦਾ ਲੋੜ ਪੈ ਜਾਂਦੀ ਮੈਂ ਵੀ ਚਲੀ ਜਾਨੀ ਆ ਕੱਲੀ ਇਦਾਂ ਦੀ ਗੱਲ ਨਹੀਂ ਕੀ ਜਾਣਾ ਇ ਨਹੀਂ ਬਿਲਕੁਲ ਵੀ।
ਹਾਂਜੀ।
ਪਰ ਏਹ ਹੈ ਕਿ ਮਤਲਬ। ਹਾਂ ਪਰ ਇਕੱਲੇ ਜਾਣ ਦਾ ਬਾਹਰ ਨੂੰ ਉਹ ਨਿਕਲਣ ਦਾ ਮਨ ਨੀ।
ਝਾਕਾ ਜਿਹਾ ਆਂਦਾ ਮੈਨੂੰ ਵੀ ਥੋੜਾ- ਥੋੜਾ ਝਾਕਾ ਆਂਦਾ ਸੀ ਮੈਂ ਕੱਲੀ ਜਾਵਾਂਗੀ। ਫੇਰ ਪਸੰਦ ਨਹੀਂ ਆਯਾ। ਚੀਜ਼ਾਂ ਹਾ ਸੂਟ ਵਗੈਰਾ ਖਰੀਦਣ ਜਾਣ ਹੈ ਤਾਂ ਕਮ ਸੇ ਕਮ ਦੋ ਬੰਦੇ ਹੋਣ।
ਹੁਣ ਹਾਂ, ਨਾਲ ਦੋ ਬੰਦੇ ਦਾ ਹੋਣੇ ਹੀ ਚਾਹੀਦੇ ਬਾਜ਼ਾਰ ਜਾਣ ਲੱਗੇ।
ਹਾਂਜੀ ਮਤਲਬ ਜੇ ਥੋੜਾ ਮੋਲ ਵੀ ਹੁੰਦਾ ਥੋੜਾ- ਥੋੜਾ ਮੋਟਾ। ਬੋਰ ਨੀ ਹੁੰਦਾ ਬਾਜ਼ਾਰ ਦੇ ਵਿੱਚ, ਘੁੰਮਣ ਚ ਆਸਾਨੀ ਹੁੰਦੀ ਹੈ। ਗੱਲਾਂ ਕਰਦੇ- ਕਰਦੇ ਕਦੋਂ ਬਾਜ਼ਾਰ ਪਹੁੰਚ ਜਾਂਦੇ ਆ ਕਦੋਂ ਬਾਜ਼ਾਰ ਸਮਾਨ ਲੈ ਕੇ ਘਰ ਵੀ ਆ ਜਾਂਦੇ ਆ ਨੇ।
ਹਾਂਜੀ।
ਪਰਮਜੀਤ ਦੀਦੀ ਨੂੰ ਕਦੀ ਕਦਾਰ ਫੋਨ ਕਰਦੀ ਆ ਕਿ ਦੀਦੀ ਆਜੋ ਰਾਹ ਚ ਮਿਲਦੇ ਆ ਫੇਰ ਉਹ ਕਹਿੰਦੇ ਠੀਕ ਹੈ ਤੂੰ- ਮਿਲਣ ਆਸਤੇ ਮਿਲਦੀ ਆ ਮੈਂ ਕਿਹਾ ਚਲੋ ਠੀਕ ਐ ਪਹੁੰਚੋ ਤੁਸੀਂ ਵੀ।
ਅੱਛਾ ਹ ਹ
ਠੀਕ ਕਰ ਲੇ ਦਾਤੋ
ਠੀਕ ਹੈ, ਹੋਰ ਦੱਸੋ ਗੁੜੀਆ ਕੀ ਕਰਦੀ ਪਈ?
ਹਾਂਜੀ ਬਸ, ਛੋਟੇ ਵਾਲੀ ਬੇਟੀ ਸਤਾਨਿਆ ਕਰ ਰਹੀ ਉਹਨੇ ਦੇਖਿਆ ਕਿ ਮਮਾ ਕੋਲ ਤੇ ਲੱਗੀ ਪਈ ਹੈ। ਪਤਾ ਨੀ ਕਿੱਥੋਂ ਮੈਂਰਾ ਸਮਾਨ, ਕੱਢ- ਕੱਢ ਕੇ ਲਿਆ ਰਹੀ ਹੈ ਮੈਕਅਪ ਦਾ ਕਦੇ ਲਿਪਸਟਿਕ ਹੈ ਤੇ ਕਦੀ ਕੁਛ- ਤੇ ਕਦੇ ਕੁਛ।
ਹ‌ ਹ ਹਾਂਜੀ। ਬੱਚੇ ਏਦਾਂ ਹੀ ਕਰਦੇ, ਸਾਡੇ ਵੀ ਜ ਛੋਟੇ ਸੀ ਏਦਾਂ ਹੀ ਕਰਦੇ ਸੀ। ਕਦੇ ਕੁਛ ਸਮਾਨ ਖਿਲਾਰਤਾ, ਕਦੇ ਕੁਛ ਖਿਲਾਰਤਾ।
ਐਡਾ ਖਲੇਰਾ ਪਾਉਂ ਛੋਟੇ ਬੱਚੇ ਬੜਾ ਖਲੇਰਾ ਪਾਉਂਦੇ ਹੈ, ਇਧਰੋਂ ਸਾਂਬੋ ਉਧਰ ਖਲੇਰਾ ਉਧਰੋਂ ਸਾਂਬੋ ਇਧਰ ਖਲੇਰਾ।
ਹਾਂਜੀ,
ਸ਼ ਬੜਾਉਂਦੀਆਂ ਨੇ ਨਹੀਂ- ਨਹੀਂ ਮੈਂ ਬਾਤ ਕਰ ਰਹੀ ਸੀ ਮੈਂ-ਮੈਂ ਮੈਂ ਬਸਣਾ ਮੈਂ ਮੈਨੂੰ ਜੋ ਦੇਖਿਆ ਟੀ ਵੀ ਦੇ ਵਿੱਚ, ਫੋਨ ਦੇ ਵਿੱਚ ਮੈਨੂੰ ਉਹੀ ਲੈ ਕੇ ਦੋ, ਹਜੇ ਹੀ ਲੈ ਕੇ ਦੋ।
ਅੱਛਾ,
ਾਊ ਦੇਖ ਲੇ ਮੈਨੂੰ ਹਜੇ ਹੀ ਓਡਰ ਕਰੋ ਹਜੇ ਹੀ ਓਡਰ ਕਰੋ ਨਹੀਂ ਤੇ ਮਸਤੀ ਕੋਲੋਂ ਕਰਵਾਓ।
ਮਾਸੀ ਕੋਲੋਂ ਕਰਵਾਓ,
ਹੁਣ ਫੇਰ ਕਲ ਕੀਤਾ ਔਡਰ,
ਅੱਛਾ
ਇਥੇ ਕੀ ਕਹਿੰਦੇ ਨੇ ਉਹ ਬਾਅਦ ਦਾ ਬੁਲਾਲੈਣ ਵਾਲਾ ਮੈਂ ਹੁਣ ਤੂੰ ਹੱਥ ਜੋੜ ਵਾਇਆ ਹੁਣ ਤੂੰ ਟੈਂਟ ਹਾਊਸ, ਤੇਠੇ ਲ ਉਹ ਬਾਂਗੇ ਬਾਅਦ ਮੰਗ ਲਈ ਮੈਂ ਕਿਹਾ ਘਰ ਟੱਪ ਪਿਆ ਉਹਦੇ ਚ ਪਾਣੀ ਪਾ ਤੇ ਨਾ ਟਾਪ ਵਿੱਚ ਤੇ ਨਹਾਉਣਾ ਹੈ।
ਹਾਂਜੀ।
ਘਰ ਪਾਣੀ ਪਿਆ ਟੱਪ ਵਿਚ ਪਾ ਤੇ ਨਾਹ। ਉਨਾ ਨਾ ਨਾਹੀਂ ਹਾਂ।
ਹੂੰ-ਹੂੰ, ਹੂੰ- ਹੂੰ।
ਬੜਾ ਸ਼ੌਕ ਹੈ ਮੇਰਾ ਕੱਪੜ ਬੜਾ ਹੀ ਜਿਆਦਾ ਸ਼ੌਕ ਹੈ। ਕਜਲ ਲਗਾਇਆ ਇਹਨੇ ਦੇਖਿਆ ਉਹਨੂੰ ਮਾਂ ਗੱਲ ਕਰ ਰਹੀ ਹੈ ਬਿਲਕੁਲ ਅੱਖਾਂ ਦੇ ਪਾਸ ਨਕ ਦੇ- ਗੋਲ ਗੋਲ ਕੱਜਲ ਲਾਇਆੱਪ ਕੱਜਲ ਲਾਇਆ ਨੇ ਅੱਖਾਂ ਦੇ ਵਿੱਚ
ਅੱਛਾ,,
ਐਸਾ ਕੰਮ ਕਰਦੀ ਆ, ਕੀ ਆ
ਅ ਹ
ਬਹੁਤ ਜ਼ਿਆਦਾ ਤੰਗ ਕਰਦੀ ਹੈ ਕੱਲ ਦੀ ਅਧਹਾਤੇ ਇੱਕ ਸ਼ੋਰਟ ਲੱਗ ਗਈ ਹੈ ਇਹਦੀ ਆਪਣੀ ਖੁਦ ਦੀ ਉਹ ਕੱਲ੍ਹ ਦੀ ਪਾ ਕੇ ਬੈਠੀ ਦੀ ਹੈ ਉਤਾਰ ਨਹੀਂ ਹੀ ਮੇਰੀ ਹੈ ਉਹ ਤ ਤੇ ਟੰਗਾ ਤ ਮੈਨੂੰ ਬੋਲ, ਉਤਾਰ ਦੇ ਤੂੰ ਕੁਛ ਹੋਰ ਪਜਾਮਾ ਪਾ ਲੈ ਜਾਂ ਕੋਈ ਹੋਰ ਨਿਕਰ ਨਹੀਂ ਮੈਂ ਸ਼ੋਟ ਹੀ ਪਾਣੀ ਆ ਕੱਲ ਦੀ ਪਾ ਕੇ ਬੈਠੀ ਦੀ ਆ ਉਹਨੂੰ ਪਾ ਮੈਂ ਤਾਂ ਕੁੱਝ ਖੁੱ੍ਹਲਾ ਪਜਾਮਾ ਪਾ ਲਿਆੁੱਲ ਨਹੀਂ ਮੈਂ ਇ ਹੀ ਪਾਉਣੀ ਆ ਇਥੇ ਘੋੜਾ ਬਣਿਆ ਮੈਂ ਇ ਹੀ ਪਾਣੀ ਆ
ਅੱਛਾ,
ਹਮ ਚਲੋ ਬੱਚੇ ਨੂੰ ਹੁੰਂਦਾ ਹੀ ਹੈ ਕੁਛ ਨਵਾਂ ਮਿਲ ਗਿਆ ਉਹਨੂੰ ਪਾਲੋ
ਉਹ ਕਹਿੰਦਾ ਮੈਂ ਆਲਮਾਰੀ ਸਾਫ਼ ਕਰ ਰਹੀ ਸੀ ਉਹ ਨਿੱਕੇ ਕੱਪੜੇ ਮੈਂ ਸਾਈ ਹੱਥ ਲੱਗ ਗਈ ਉਹ ਸ਼ੋਟ
ਹਾਂਜੀ,
ਤੇ ਬਸ ਉਸ ਟਾਈਮ ਵੀ ਪਾ ਕੇ ਬੈਠੀ ਹੁੰਦੀ ਆ ਉਸ ਟਾਈਮ ਵੀ ਪਾ ਕੇ ਫਿਰਦੀ ਹੈ ਇਹ ਕੰਮ ਕਰਦੇ ਆ ਹਾਂਜੀ,
ਹਾਂਜੀ
ਠੀਕ ਹੈ ਬਸ ਜੀ ਹੁਣ ਦੇਖਦੇ ਖਾਣੇ ਦੀ ਕੀ ਤਿਆਰੀ ਕਰਦੇ ਕੀ ਖਾਣਾ
ਬਿਲਕੁਲ ਬਿਲਕੁਲ ਇਹੀ ਹੈ ਮਾਵਾਂ ਦਾਦੇ ਬਣਾਓ ਖਾਓ ਤੇ ਸਤਾਹੀਆਂ ਫੇਰ ਖਾਓ ਬਣਾਓ
ਹਾਂਜੀ ਹਾਂਜੀ,
ਹ ਠੀਕ ਹੈ ਓ ਸਤਿ ਸ਼੍ਰੀ ਅਕਾਲ ਤੂੰ ਮੇਰੇ ਤੇ ਆਈਗੀ,
ਮ ਆਏ